ਹੈਲੋ। ਹੈਲੋ।
ਹੈਲੋ
ਹੈਲੋ।
ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ।
ਬਸ ਵਧੀਆ ਜੀ ਤੁਸੀਂ ਸੁਣਾਓ?
ਵਧੀਆ, ਹੋਰ ਕੀ ਕਰ ਰਹੇ ਸੀ?
ਕੁਛ ਨੇ ਜੀ ਬਸ ਸ਼ੋਪਿੰਗ ਕਰਕੇ ਆਏ ਸੀ ਤੇ ਉਹੀ ਬਸ ਸਾਂਭ ਰਹੇ
ਅੱਛਾ, ਹਾਂ ਮਾਰਕੀਟ ਤੋਂ ਸ਼ੋਪਿੰਗ ਕਰਕੇ ਆਏ ਹੋ।
ਹਾਂਜੀ ਮਾਰਕੀਟ ਤੋਂ ਹੀ ਸ਼ੋਪਿੰਗ ਕਰਕੇ ਆਏ ਸੀ, ਤੇ, ਹੂੰ। ਕੁਝ ਔਨਲਾਈਨ ਵੀ ਮਿਲ ਗਿਆ ਸੀ ਜਿਹੜਾ ਨਹੀਂ ਔਨਲਾਈਨ ਮਿਲਿਆ, ਫਿਰ ਉਹ ਮਾਰਕੀਟ ਤੋਂ ਲੈ ਆਏ।
ਅੱਛਾ-ਅੱਛਾ।
ਹੂੰ।
ਔਨਲਾਈਨ ਵੀ ਬਹੁਤ ਔਫਰ ਲੱਗਦੇ ਐ।
ਹਾਂਜੀ-ਹਾਂਜੀ।
ਹੂੰ, ਸਮਾਨ ਵੀ ਸਹੀ ਮਿਲ ਜਾਂਦਾ ਆ।
ਹਾਂਜੀ। ਹੈਲੋ।
ਹਾਂਜੀ-ਹਾਂਜੀ।
ਤੁਹਾਡੀ ਆਵਾਜ਼ ਨਾ ਸਲੋਉ ਆ ਰਹੀ ਐ।
ਹੁਣ ਆ ਰਹੀ ਐ?
ਹਾਂਜੀ-ਹਾਂਜੀ।
ਤੁਸੀਂ ਵੀ ਉ, ਕੀ ਮੰਗਾਇਆ ਤੁਸੀਂ ਔਨਲਾਈਨ?
ਮੈਂ ਤਾਂ ਮੰਗਵਾਏ ਸੀ ਜੀ ਜਿਵੇਂ ਕੱਪੜੇ ਈ ਮੰਗਵਾਏ ਸੀ। ਥੋੜੇ ਬਹੁਤੇ ਵੀ ਵਧੀਆ ਮਿਲ ਗਏ, ਤੇ ਵਧੀਆ ਆ ਨਿਕਲੇ ਨੇ।
ਹਾਂ।
ਤੇ ਫਿਰ ਜਿਹੜੇ ਨਹੀਂ ਮਿਲੇ ਸੀ ਸਾਡੇ ਨਹੀਂ ਪਸੰਦ ਆਏ ਓਨਲਾਈਨ ਉਹ ਫਿਰ ਮਾ- ਮਾ‌‌ਰਕੀਟ ਚੋਂ ਜਾ ਕੇ ਲਿਆ ਆਏ ਔਫਲਾਈਨ।
ਅੱਛਾ-ਅੱਛਾ।
ਹਾਂਜੀ-ਹਾਂਜੀ।
ਕਈ ਸਮਾਨ ਨਾ ਔਨਲਾਈਨ ਅੱਛਾ ਮਿਲਦਾ ਐ। ਹੋਰ ਕੁਛ ਕੁ ਪ੍ਰੋਡਕਟਵੇਂ ਦੇ ਹੁੰਦੇ ਆ ਪਰ ਜਿਹੜੇ ਮਾਰਕੀਟ, ਅੱਛੇ ਮਿਲਦੇ ਆ ਔਰ ਔਨਲਾਈਨ ਅੱਛੇ ਨੀ ਮਿਲਦੇ।
ਹਾਂਜੀ ਹੁਣ ਜਿਵੇਂ ਮਾਰਕੀਟ ਦਾ ਪ੍ਰਾਈਜ਼ ਔਰ ਔਨਲਾਈਨ ਪ੍ਰਾਈਜ਼। ਚ ਬੋਤ ਫ਼ਰਕ ਐ।
ਹਾਂ
ਇਹ ਗੱਲ ਮੈਂ ਦੇਖੀ ਏ ਤੇ ਬੋਹਤ ਜਾਦਾ ਨਾ ਫ਼ਰਕ ਮਿਲ ਜਾਂਦਾ।
ਹਾਂਜੀ
ਹੂੰ। ਜੇੜਾ ਇਹ ਐ ਕਿ ਜੇੜਾ ਔਫਲਾਈਨ ਹੈਗਾ ਐ ਤੇ ਉਦੇ ਲਾਭ ਵੀ ਹੈਗੇ ਨੇ ਦੇਖੋ ਆਪਾਂ ਨੂੰ ਜੇ ਆਪਾਂ ਕਿ ਦੇ ਦੁਕਾਨਦਾਰ ਜਾਵਾ ਨਾਲ ਜਾ ਕੇ ਗੱਲ ਕਰ ਲੈਂਨੇ ਆਂ ਤੇ ਟਰਾਈ ਵੀ ਕਰਦੀ ਆ ਕਿ ਜੋ ਚੀਜ਼ ਪਸੰਦ ਆਂਦੀ ਐ ਤਾਂ ਔਨਲਾਈਨ ਫੇਰ ਇਹ ਐ। ਕਿ ਜੋ ਆਪਾਂ ਨੇ ਦੇਖਿਆ ਓਹੀ ਹ ਲੈਣਾ ਪਏਗਾ।
ਹਾਂ
ਇਹੀ ਆ ਗੱਲ ਹੂੰ।
ਬਸ ਏਹ ਅ ਕਿ ਔਫਲਾਈਨ ਸ਼ੋਪਿੰਗ ਤੇ ਮਾਰਕੀਟ ਵਾਲਿਆਂ ਨੇ ਫੀਸ ਹਰ ਕ- ਕਿਸੀ ਦੁਕਾਨ ਵਾਲਿਆਂ ਨੇ ਫਿਕਸ ਪ੍ਰਾਈਜ਼ ਰ ਰੱਖਤਾ ਐ।
ਹਾਂਜੀ
ਓਹ ਨਾ ਪ੍ਰਾਈਜ਼ ਘਟਾਨਦੇ ਨੇ ਨਾ ਕੁਛ ਕਰਦੇ ਨੇ ਬਸ ਇੱਕੋ ਪ੍ਰਾਈਜ਼ ਐ। ਲੈਣਾ ਲੋ ਨੀਂ ਲੈਣਾ ਨਾ ਲੋ।
ਹਾਂਜੀ-ਹਾਂਜੀ। ਕਿਉਂਕਿ ਔਨਲਾਈਨ ਵੀ ਨਾ ਦੇਖੋ ਸਿੱਧਾ ਕੰਪਨੀ ਚੋਂ ਤਾਂ ਆਦਾ ਨੀ ਹੈਗਾ ਸਮਾਨ ਕਿਉਂਕਿ ਓਹ - ਓਹ ਵੀ ਕੋਰੀਅਰ ਕਰਦੇ ਨੇ ਜਦੋਂ ਅਪਣੇ ਤੱਕ ਪਹੁੰਚਦਾ ਕਈ ਵਾਰੀ ਚੀਜ਼ਾਂ ਮਿਸ ਵੀ ਹੋ ਜਾਂਦੀਆਂ ਨੇ।
ਤੁਵਾਡੀ ਆਵਾਜ਼ ਬਹੁਤ ਸਲੋ ਆ ਰਹੀ ਐ।
ਮੈਂ ਕਿਹਾ ਕਈ ਚੀਜ਼ਾਂ ਨਾ ਜਿਵੇਂ ਕੰਪਨੀ ਆਲੇ ਕੇੜਾ ਆਪਾਂ ਨੂੰ ਸਿੱਧੀ ਭੇਜ ਦਿੰਦੇ ਨੇ।
ਹਾਂਜੀ
ਫਿਰ ਓਦੇ ਵਿੱਚ ਕੋਈ ਸਮਾਨ ਮਿਸ ਵੀ ਹੁੰਦਾ ਵਿੱਚ
ਹਾਂ
ਇਹ ਐ ਕਿ ਜਾਦਾ ਫਰੋਡ, ਔਨਲਾਈਨ ਫਰੋਡ ਵੀ ਹੋ ਰਿਆ।
ਹੋ ਰਿਹਾ ਬਿਲਕੁਲ ਹੋ ਰਿਹਾ ਜੀ ਮੇਰੇ ਨਾਲ ਆਪ ਹੋਇਆ।
ਅੱਛਾ ਜੀ।
ਹਾਂ
ਮੈਂ ਵੀ ਮੈ ਓਨਲਾਈਨ ਕੁੜਤੀ ਓਡਰ ਕੀਤੀ ਸੀ, ਪੂਰਾ ਸੈੱਟ ਸੀ। ਤੇ ਕਲਰ ਤੇ ਕੇੜਾ ਮੈਂ ਕਲਰ ਡਿ ਡਿਸਾਈਡ ਕੀਤਾ ਸੀ ਓਹ ਕਲਰ ਤੇ ਆਇਆ ਈ ਨੀ ਚੱਕ ਕੇ ਕੋਈ ਹੋਰ ਕਲਰ ਭੇਜਤਾ। ਉਸ ਤੋਂ ਬਾਦ ਦ ਜਦੋਂ ਮੈਂ ਚੇਂਜ ਕਰਾਨ ਵਾਸਤੇ ਗਈ ਕ ਓਹ ਪਾਈ ਕੰਪਲੇਂਟ ਪਾਈ ਤੇ ਅੱਗੋਂ ਮੈਨੂੰ ਜੇੜਾ ਡਿਲੀਵਰੀ ਬੁਆਏ ਲੈਣ ਆਇਆ ਉਹ ਕਹਿੰਦਾ ਜੀ ਇਹ ਕਲਰ ਤੇ ਹੈ ਈ ਨੀ।
ਅੱਛਾ ਜੀ।
ਮੈਂ ਕਯਾ ਤੁਸੀਂ ਇਹ ਦੇਖੋ ਮੈਨੂੰ ਪਿੱਛੋਂ ਕਲਰ ਈ ਇਹੀ ਆਇਆ ਮੈਂ ਕੋਈ ਚੇਂਜ ਥੋੜ੍ਹਾ ਕਰਾਂਗੀ ਕਲਰ
ਹਾਂਜੀ- ਹਾਂਜੀ।
ਉਸ ਤੋਂ ਬਾਅਦ ਓਹ ਨਾ ਹਾਂ ਹ ਕੇਂਦਾ ਚਲੋ ਮੈਂ ਦੇਖਨਾ ਖੋਲ ਕੇ ਅਹ ਉਹਨੇ ਖੋਲ ਕੇ ਦੇਖਿਆ, ਕੱਲੀ ਕੁੜਤੀ ਸੀ, ਨੀਚੇ ਲੋਰ ਹੈ ਈ ਨੀ।
ਹੂੰ
ਮੈਂ ਕਿਹਾ। ਮੈਂ ਕੀ ਕਰਾਂਗੀ ਆਜਾ
ਹਾਂ। ਸਹੀ ਗੱਲ ਐ, ਉਹ ਉਹੀ ਉ ਕਹਿ ਰਹੀ ਆ, ਕਿ ਮੈਂ ਕਿਹਾ ਫਰੋਡ ਬਹੁਤ ਜ਼ਿਆਦਾ ਹੋ ਰਿਹਾ। ਚਲੋ ਸਹੂਲਤ ਤਾਂ ਹੈਗੀ, ਉਹ ਐ ਕਿ ਆਪਾਂ ਨੂੰ ਮਾਰਕੀਟ ਨਹੀਂ ਜਾਣਾ ਪੈਂਦਾ, ਆਪਣਾ ਟਾਈਮ ਬਚ ਦਾ ਬਟ, ਇਹ ਆ ਕਿ ਸਾਨੂੰ ਕੁਝ ਚੀਜ਼ਾਂ ਵਿੱਚੋਂ ਮਿਸ ਮਿਲਦੀਆਂ ਨੇ, ਫਰੋਡ, ਫਰੋੜ ਜਿਆਦਾ ਹੋ ਰਿਹਾ।
ਹਾਂ, ਫਰੋਡ ਜਿਆਦਾ ਹੋ ਰਿਹਾ, ਬਿਲਕੁਲ ਬਹੁਤ ਜ਼ਿਆਦਾ ਹੋ ਰਿਹਾ। ਕਈ ਵਾਰ ਕਿ ਇਹ ਹੈ। ਕਿ ਜਿਹੜੀ ਖਾਣ ਪੀਣ ਦੀਆਂ ਚੀਜ਼ਾਂ ਜਿਵੇਂ ਬਲਿੰਕਿਟ ਵਗੈਰਾ ਉਹ ਉੱਥੇ ਆਸਾਨ ਅਸੀਂ ਜਦੋਂ ਮਰਜੀ ਓਡਰ ਕਰੀਏ, ਤੇ ਉਹ ਸਾਡੇ ਘਰ ਚੀਜ਼ ਆ ਜਾਂਦੀ ਐ।
ਹਾਂਜੀ, ਹਾਂਜੀ ਤੇ ਮੇਕਅਪ ਦਾ ਸਮਾਨ ਵੀ ਓਨਲਾਈਨ ਵਧੀਆ ਮਿਲਦਾ?
ਹਾਂ। ਮੇਕਅਪ ਦਾ ਸਮਾਨ ਵੀ ਪਰ ਮਾਰਕੀਟ ਵਾਲੇ ਵੀ, ਕਈ ਨਾ ਡੁਪਲੀਕੇਟ ਵੀ ਕਰਦੇ ਨੇ। ਔਨਲਾਈਨ ਵੀ ਦੇਖਿਆ। ਮੈਂ ਕਿਉਂਕਿ ਇੱਕ ਹੁਣ ਸ਼ੈਂਪੂ ਲੈਣ ਗਈ ਸੀ, ਮੈਂ ਬੋਤਲਸ ਸੇਮ, ਸਭ ਕੁਛ ਸੇਮ
ਹਾਂ।
ਪਰ, ਉਹਦੇ ਵਿੱਚ ਸ਼ੈਂਪੂ ਨਕਲੀ
ਹਾ ਦੇਖ ਲੋ
ਹੁਣ ਦੱਸੋ ਕੀ ਐ, ਉਹ ਜਦੋਂ ਮੈਂ ਯੂਜ ਕੀਤਾ ਯੂਜ ਕਰਨ ਚ ਪਤਾ ਚੱਲ ਗਿਆ, ਇਹ ਤਾ ਨਿਕਲੀ ਐ। ਅੱਜ ਕੱਲ ਫਰੋੜ ਬਹੁਤ ਹੋ ਰਹੇ ਐ।
ਹਾਂਜੀ, ਹਾਂਜੀ ਸਭ ਕੁਛ ਹੈਨਾ, ਉੱਪਰੋਂ ਕਈ ਵਾਰੀ ਉਹ ਸੀਲ ਵੀ ਖੁੱਲੀਆਂ ਹੁੰਦੀਆਂ ਨੇ, ਉਹ ਤਾਂ ਕਹਿੰਦੇ ਪਿੱਛੋਂ ਈ ਐਵੇਂ ਈ ਆ ਰਿਹਾ।
ਹਾਂ।
ਸਹੀ ਕਹਿ ਰਹੇ ਓ ਤੁਸੀਂ।
ਚਲੋ ਕੱਪੜੇ ਦਾ ਤਾਂ ਇਹ ਹੁੰਦਾ ਐ, ਆਪਾਂ ਪਾ ਕੇ ਥੋੜਾ ਬਹੁਤਾ ਕੁਛ ਟਰਾਈ ਕਰਕੇ ਵੀ ਦੇਖ ਲਾਂਗੇ, ਕਿ ਕਿਵੇਂ ਦਾ ਕੱਪੜਾ ਹੈ, ਯਾ ਕੁਛ ਹੈ। ਫੈਬਰਿਕ ਕਈ ਵਾਰੀ ਨਹੀਂ, ਪਤਾ ਲੱਗਦਾ ਆਪਾਂ ਨੂੰ, ਔਨਲਾਈਨ
ਨਾ, ਨਾ, ਨਾ, ਨਾ ਔਨਲਾਈਨ ਫੈਬਰਿਕ ਦਿਖਾਉਂਦੇ ਕਿਹੜਾ, ਔਰ ਕਈ ਵਾਰ ਆਂਦਾ ਕਿਹੜਾ।
ਹਾਂਜੀ।
ਪਿੱਛੇ ਮੈਂ ਆਪਣੇ ਬੇਟੇ ਦੀ ਟੀ ਸ਼ਰਟਾਂ ਮੰਗਵਾਈਆਂ ਸੀ, ਦੇਖਣ ਚ ਤੇ ਚ ਇੰਨੀਆਂ ਵਧੀਆ ਲੱਗ ਰਹੀਆਂ ਸੀ, ਔਨਲਾਈਨ ਮੰਗਵਾਈਆਂ ਸੀ। ਔਰ ਜਦੋਂ ਘਰ ਆਈਆਂ, ਬਿਲਕੁਲ ਬੇਕਾਰ।
ਤੇ ਉਹੀ ਤਾਂ ਕਹਿ ਰਹੀ ਹਾਂ ਮੈਂ ਤੁਹਾਨੂੰ ਕਿ ਸਹੀ ਨੀ ਆਂਦੀਆਂ ਚੀਜ਼ਾਂ।
ਨਾ-ਨਾ
ਹੁਣ ਸ਼ੂਜ ਤੇ ਵੀ ਔਫ ਲੱਗੀਆਂ ਹੋਈਆਂ ਸੀ, ਮੈਂ ਦੇਖਿਆ। ਸ਼ੂਜ਼ ਵਗੈਰਾ, ਜਿਵੇਂ ਕੰਪਨੀ ਦੇ ਸ਼ੂਜ਼ ਨੇ, ਬ੍ਰੈਂਡਡ ਨੇ ਉਹਨਾਂ ਤੇ ਵੀ ਬੜੇ ਦੇਖਲੋ, ਔਫ ਲੱਗੀਆਂ ਹੋਈਆਂ ਨੇ।
ਹਾਂ।
ਅੱਜ ਕਲ ਤਾਂ ਜਿਵੇਂ ਮੈਡੀਸਿਨ ਵੀ, ਔਨਲਾਈਨ ਮਿਲਣ ਲੱਗ ਗਈਆਂ ਜੇ। ਐਨਾ ਚੱਲੀਆਂ ਹੋਈਆਂ ਨੇ।
ਅੱਛਾ ਜੀ।
ਹਾਂਜੀ-ਹਾਂਜੀ ਹੁਨ ਤਾਂ ਘਰ ਬੈਠੇ ਆਪਨੀਆਂ ਅ ਸਲਿਪ ਐ ਜੇੜੀ ਓਨੂੰ ਓਦੇ ਤੇ ਪਾ ਦੋ, ਫਿਰ ਆਪਨੀ ਦਵਾਈਆਂ ਵੀ ਘਰ ਮਿਲ ਜਾਂਦੀਆਂ ਨੇ।
ਅੱਛਾ ਜੀ ਹੂੰ, ਦੇਖੋ ਕਿੰਨੀ ਸਹੂਲਤ ਵਦਾਤੀ।
ਹਾਂਜੀ ਹਾਂ। ਸਈ ਗੱਲ ਐ।
ਅੱਜ-ਕੱਲ ਕੋਈ ਲੇਡੀਜ਼ ਕੋਈ ਜੈਂਟਸ ਘਰ ਤੋਂ ਨਿਕਲ ਕੇ ਖੁਸ਼ ਨਈਂ ਐ। ਓ ਕੈਂਦੇ ਘਰ ਬੈਠ ਕੇ ਸਾਨੂੰ ਚੀਜ਼ਾਂ ਆ ਜਾਨ। ਪਰ ਅੱਗੇ ਪਤਾ ਈ ਨੀ ਚੱਲਦਾ ਕੇ ਓ ਨਕਲੀ ਕੀ ਅਸਲੀ ਐ।
ਹਾਂਜੀ-ਹਾਂਜੀ ਹੁਨ ਸਾਨੂੰ ਕੇੜਾ ਪਤਾ ਆਪਾਂ ਕੁਝ ਕਰ ਵੀ ਨੀ ਸਕਦੇ ਦੇਖਲੋ ਜੇ ਹੁਨ ਆਪ ਆਪਾਂ ਔਫਲਾਈਨ ਲਿੱਤੀ ਆ, ਆਪਾਂ ਮਾਰਕੀਟ ਚੋਂ ਚੀਜ਼ ਲਿੱਤੀ ਆ ਓ ਤਾਂ ਆਪਾਂ ਜਾ ਕੇ ਓਨਾਂ ਨੂੰ ਕੈ ਵੀ ਸਕਦੇ ਆਂ ਕੇ ਤੁਆਡੀ ਚੀਜ਼ ਗ਼ਲਤ ਆਈ ਐ।
ਹਾਂ।
ਜਾਂ ਸਾਈਜ਼ ਨੀ ਠੀਕ ਹੈਗਾ, ਹੁਨ ਜੇੜੇ ਆਪਾਂ ਔਨਲਾਈਨ ਮੰਗਵਾ ਲੈਂਨੇ ਆਂ, ਓ ਹੁਨ ਪਤਾ ਨੀ ਕਿੰਨੇ ਦਿਨ ਵਾਸਤੇ ਸਾਡੀ ਪੇਮੈਂਟ ਵਾਪਿਸ ਆਨੀ ਐ ਜਾਂ ਸਾਨੂੰ ਓ ਐਕਸਚੇਂਜ ਕਰਨਗੇ‌।
ਹਾਂ।
ਏ ਗੱਲ ਐ।
ਪੇਮੈਂਟ ਫਸ ਜਾਂਦੀ ਏ ਮੇਰੀ ਆਬਦੀ ਪੇਮੈਂਟ ਫਸੀ ਹੋਈ ਐ।
ਅੱਛਾ ਜੀ।
ਹਾਂ।
ਇਸੀ ਕਰਕੇ ਕੈਨੇ ਆਂ ਕੀ ਜੋ ਵੀ ਸਮਾਨ ਮੰਗਵਾਨਾ ਪੈਲਾਂ ਈ ਦੇਖ ਕੇ ਮੰਗਾ ਲਵੋ।
ਮੰਗਾਓ ਬਿਲਕੁਲ-ਬਿਲਕੁਲ।
ਉਹੂੰ
ਹੁਨ ਓਫਰ ਘੱਟ ਦੀ ਲਗਾ ਦਿੰਨੇ ਆ ਓ ਪਤਾ ਕੀ ਕਰਦੇ ਆ ਕੀ ਜਨਾਨੀਆਂ ਜਲਦੀ-ਜਲਦੀ ਕੁੜੀਆਂ ਓਫਰ-ਓਫਰ ਤੇ ਈ ਜਾਂਨੇ ਆ ਸਾਰੇ।
ਹਾਂਜੀ।
ਪਰ ਓਫਰ ਦਾ ਸਮਾਨ ਅੱਛਾ ਨਈ ਹੁੰਦਾ।
ਹੁਨ ਨਾ ਜਿਵੇਂ ਦੁਕਾਨ ਜੇੜੇ ਦੁਕਾਨਦਾਰ ਨੇ ਓਨਾਂ ਦਾ ਵੀ ਕੰਮ ਨਾ ਘੱਟ ਰਿਆ। ਦੇਖੋ ਆਪਾਂ ਓਨਾਂ ਦੇ ਕੰਮ ਨੀ ਆਵਾਂਗੇ ਫਿਰ ਕਿਵੇਂ ਚੱਲੇਗਾ।
ਹਾਂ, ਹਾਂਜੀ।
ਓਨਾਂ ਨੂੰ ਵੀ ਮੋਕਾ ਦੇਨਾ ਚਾਈਦਾ ਕੇ ਓ ਸਾਨੂੰ ਮਾਰਕੀਟ ਚੋ ਵੀ ਸ਼ੋਪਿੰਗ ਕਰਨੀ ਚ
ਹਾਂ-ਹਾਂ-ਹਾਂ। ਓਨਾਂ ਨੇ ਵੀ ਹੁਨ ਔਨਲਾਈਨ ਕੰਮ ਸ਼ੁਰੂ ਕਰਤਾ ਓ ਵੀ ਫਿਰ ਹੁਨ ਵੀਡੀਓ ਅ ਬਨਾ-ਬਨਾ ਕੇ ਆਪਨਾ ਔਨਲਾਈਨ ਪਾਨ ਲਾਗੇ।
ਹਾਂਜੀ ਹਾਂ ਪਰ ਓ ਵਿਸ਼ਵਾਸ ਨੀ ਕਰਦੇ ਨਾ ਕਈ ਕਿਸ ਪਤਾ ਨੀ ਸਈ ਆਏਗਾ ਕੇ ਨਈ ਆਏਗਾ ਸਮਾਨ। ਹਾਂਜੀ-ਹਾਂਜੀ।
ਏ ਤੇ ਹੈ।
ਹੂੰ, ਬੋਤ ਚੀਜ਼ਾਂ ਮਿਲ ਜਾਂਦੀਆਂ ਨੇ ਓਨਲਾਈਨ ਜਿਵੇਂ ਬੱ ਬੱਚੇਆਂ ਦੀਆਂ ਗੇਮਜ ਦਾ ਸਮਾਨ ਬੋਤ ਕੁਛ
ਹਾਂ, ਬਿਲਕੁਲ-ਬਿਲਕੁਲ।
ਹੂੰ। ਆਹੀ ਤਾਂ ਗੱਲ ਆ ਜੀ।
ਹਾਂਜੀ
ਹੂੰ ਹੂੰ
ਹੁਣ ਅ ਚੱਪਲਾਂ ਦਾ ਦੇਖ ਲਓ ਆਪਾਂ ਮੰਗਵਾਉਦੇ ਕਿਹੜਾ ਸਾਈਜ਼ ਆ। ਉਹ ਕਈ ਵਾਰ ਸਾਨੂੰ ਆਉਂਦਾ ਹੀ ਨਹੀਂ।
ਨਾਂ ਜੀ ਨਾਂ ਹੁਣ ਮਾਰਕੀਟ ਚ ਲਵਾਂਗੇ ਪਾ ਕੇ ਦੇਖ ਕੇ
ਪਾ ਕੇ ਵੀ ਦੇਖ ਹਾਂ।
ਉੱਥੋਂ ਕਈ ਵਾਰੀ ਕੋਈ ਨਹੀਂ ਕੁਆਲਿਟੀ ਵੀ ਨੀ ਕਈ ਵਾਰੀ ਵਧੀਆ ਹੁੰਦੀ।
ਨਹੀਂ
ਕੁਛ ਚੀਜ਼ਾਂ ਓਨ ਲਾਈਨ ਵਧੀਆ ਮਿਲਦੀਆਂ ਨੇ ਜੀ ਕੁਛ ਲਾਈਨ ਉਹ ਓ ਆਫਲਾਈਨ ਵਧੀਆ ਮਿਲਦੀਆਂ ਨੇਂ।
ਬਿਲਕੁਲ- ਬਿਲਕੁਲ ਜੀ
ਹੂੰ ਕਈ ਹੁਣ ਜਿਵੇਂ ਮਹਿੰਗੀਆਂ- ਮਹਿੰਗੀਆਂ ਚੀਜ਼ਾਂ ਨੇ ਜਿਵੇਂ ਮੋਬਾਇਲ ਵਗੈਰਾ ਹੋ ਗਏ ਐਲ ਸੀ ਡੀ ਵਗੈਰਾ। ਇਹ ਵੀ ਔਨਲਾਈਨ ਮੰਗਾਉਣ ਲੱਗ ਗਏ।
ਹਾਂ ਇਹ ਓਨਲਾਈਨ ਲੋਕੀ ਮੰਗਵਾ ਤੇ ਲੈਂਦੇ ਆ ਪਰ ਕਈਆਂ ਨਾਲ ਫਰੋੜ ਵੀ ਹੋ ਜਾਂਦਾ।
ਮੈਨੇਂ ਪੜ੍ਹੀ ਸੀ ਨਿਊਜ਼ ਵੀ ਤੇ ਉਹ ਕਹਿੰਦੇ ਕਿ ਮੈਨੇ ਇਸ ਏ ਸੀ ਮੰਗਵਾਇਆ ਸੀ ਕੰਪਨੀ ਉਹ ਕੂਲਿੰਗ ਹੀ ਨਹੀਂ ਕਰਦਾ ਹਫ ਤਾਂ ਈ ਹੋਇਆ।
ਹਾਂ
ਕਹਿੰਦੇ ਕੂਲਿੰਗ ਹੀ ਨੀ ਕਰ ਰਿਹਾ ਜੇ ਮੈਂ ਬਾਹਰ ਦਿਖਾਇਆ ਉਹ ਕਹਿੰਦੇ ਇਹਦੇ ਚ ਗੈਸ ਹੀ ਨਹੀਂ ਹੈਗੀ।
ਅੱਛਾ ਜੀ
ਨਵੇਂ ਦੀ ਡੱਬਾ ਹੀ ਬੰਦ ਹੈ ਕਿ ਉਹ ਕਹਿੰਦੇ ਗੈਸ ਈ ਨੀ ਹੈਗੀ। ਤੇ ਫੇਰ- ਫੇਰ ਕਹਿੰਦੇ ਕੰਪਨੀ ਵਾਲਿਆਂ ਨੂੰ ਤੇ ਹਾਂ ਕੰਪਨੀ ਆਲੇ ਕਹਿੰਦੇ ਕਿ ਪਿੱਛੋਂ ਹੀ ਉਹਨਾਂ ਨੇ ਜਿਹੜੇ ਇਹ ਕੰਪਨੀ ਲੈ ਉਹ ਕਹਿੰਦੇ ਉਹਨਾਂ ਨੇ ਉਹ ਨਾ ਉਹ ਪਿੱਛੋਂ ਹੀ ਨੀ ਪਾਈ ਉਹਨਾਂ ਨੇ ਗੈਸ ਦੇਖੋ ਹੁਣ ਕੀ ਕਰੇ ਬੰਦਾ।
ਬਿਲਕੁਲ ਜੀ
ਹੂੰ
ਚਲੋ ਦੀਦੀ ਠੀਕ ਹੈ ਮੇਰਾ ਕੋਈ ਗੈਸਟ ਆਏ ਮੈਂ ਫੇਰ ਕਰਦੀ ਆਂ ਤੁਹਾਨੂੰ ਸਤਿ ਸ੍ਰੀ ਅਕਾਲ ਜੀ।
ਹਾਂਜੀ